ਹੈਲੋ।
ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ ਤੁਸੀਂ।
ਹਾਂਜੀ ਜੀ, ਵਧੀਆ ਤੁਸੀਂ ਸੁਣਾ ਤੁਸੀਂ ਕਿੱਦਾਂ ਹੋ?
ਵਧੀਆ-ਵਧੀਆ ਜੀ ਬਹੁਤ ਵਧੀਆ ਹੋਰ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਉਹ ਤੁਹਾਡੇ ਘਰ ਦੇ ਕੋਲ ਹੈਗਾ ਬਈ ਨਸ਼ਿਆਂ ਦੀ ਦਵਾਈ-ਦੂਈ ਦਿੰਦਾ ਤੁਸੀਂ ਉਹਦੇ ਕੋਲ ਦਵਾਈ -ਦੁਵਈ ਦਵਾ ਦੋਗੇ।
ਦਵਾਈ ਹਾਂਜੀ। ਤੁਹਾਨੂੰ ਕਿਹਦੀ ਲੋੜ ਪੈ ਗਈ ਜੀ।
ਹਾਂਜੀ ਜੀ। ਬਸ ਸਾਡੇ ਗੁਵਢ ਨੇ ਜੀ। ਉਹਦਾ ਘਰ ਵਾਲਾ ਇੰਨੀ ਸ਼ਰਾਬ ਪੀਂਦਾ। ਉਹ ਕੁੜੀ ਨੂੰ ਇੰਨਾ ਮਾਰਦਾ ਐ। ਇਨਾ ਮਾਰਦਾ ਐ। ਪਰੇਸ਼ਾਨ ਹੋ ਗਿਆ ਜੀ। ਨਸਾ਼ ਇੰਨਾ। ਮਤਲਬ ਕਿ ਗੰਭੀਰ ਸਮੱਸਿਆ ਹੈ। ਇਹਦੇ ਵਿੱਚ ਵਿਚਾਰੀ ਕੁੜੀ ਫਸੀ ਜਾ ਰਹੀ ਹੈ ਉਹਨੂੰ ਆਦਮੀ ਉਹਦਾ ਸ਼ਰਾਬ ਪੀ ਕੇ ਆਉਂਦਾ ਹੈ।
ਹੁਣੀ ਪਿੱਛੇ ਹੂੰ, ਮੇਰੇ ਵੀ ਮੇਰੀ ਤਾਂ ਕੋਈ ਜਾਣਕਾਰੀ ਵੇਖੀ ਸੀ। ਤੇ ਉਹਦਾ ਘਰ ਦਾ ਵੀ ਬੜੀ ਸ਼ਰਾਬ ਪੀਂਦਾ ਸੀ। ਤੇ ਉਹਨੇ ਪਹਿਲਾਂ ਤਾਂ ਸ਼ਰਾਬ ਛੱਡ ਦਿੱਤੀ ਸੀ। ਕਿ ਉਹ ਦੀ ਜਿਹੜੀ ਭੈਣ ਸੀ ਨਾ। ਮਤਲਬ ਕਿ ਜਿਹੜੀ ਉਹ ਕੁੜੀ ਸੀ। ਉਹਦੀ ਨੰਨਾਣ ਸੀ, ਉਹਨੇ ਦਵਾਈ ਭੇਜੀ ਸੀ। ਉਹ ਦਵਾਈ ਨਾ ਉਹਨੂੰ ਰੋਟੀ ਚ ਪਾ ਕੇ ਦਿੰਦੇ, ਮਤਲਬ ਰੋਟੀ ਚ ਨੀ ਦਾਲ ਜਿਹੜੀ ਸਬਜ਼ੀ ਸੀ।
ਹਾਂਜੀ ਹਾਂਜੀ ਮੈਂ ਸੋਚਦੀ ਹਾਂ।
ਸਬਜ਼ੀ ਚ ਪਾ ਕੇ ਦਿੰਦੀ ਸੀ। ਤਾਂ ਉਹਨੂੰ ਨਾ ਪਤਾ ਨਹੀਂੀ ਸੀ ਲੱਗਿਆ। ਤੇ ਉਹਨੇ ਨਾ ਥੋੜੇ ਟਾਈਮ ਜਿਵੇ, ਮਤਲਬ ਕੀ ਆਪਣੇ ਆਪ ਨੂੰ ਨਾ ਸ਼ਰਾਬ ਨਾ ਵਧੀਆ ਨਾ ਲੱਗ ਜੇ, ਨੀ- ਨੀ ਸ਼ਰਾਬ ਛੱਡ ਦਿੱਤੀ।
ਚਲੋ ਜੀ ਮੈਂ ਹੀ ਦਵਾਨ ਆ। ਬਚਾਰੀ ਉਹ ਕੁੜੀ ਕੁੜੀ ਨੂੰ ਵੇਖ ਕੇ ਤਰਸੰਦ ਹੈ ਜੀ। ਉਹਦੀ ਕੁੜੀ ਉਹ ਤਿੰਨ ਕੁੜੀਆਂ ਨੇ ਕੁੜੀਆਂ ਨੂੰ ਵੀ ਨੀਂ ਛੱਡਦਾ। ਉਹਨਾ ਨੂੰ ਵੀ ਮਾਰਦਾ ਐ।
ਬਸ ਜੀ, ਅਸੀਂ ਜ ਤੇ ਤਾਜ਼ੀ ਤੇ ਉਹਦੇ ਨਾਲ ਤਾਜ਼ੀ ਕੀਤਾ ਸੀ। ਤੇ ਉਹਨੇ ਵੀ ਕੀ ਕੀਤਾ ਜੀ। ਕਿ ਉਹਦੇ ਘਰ ਦੂਜਾ ਬੱਚਾ ਆਉਣ ਵਾਲਾ ਸੀ। ਤੇ ਉਹਨ ਕਿਸ ਨੇ ਕਹਿ ਦਿੱਤਾ ਸੀ। ਪਹਿਲਾਂ ਉਹਦੇ ਘਰ ਦੋ ਕੁੜੀਆਂ ਸੀ। ਅ ਉਹਨੂੰ ਕਿਸੇ ਨੇ ਮਤਲਬ ਜੀਵੇ ਵੀ ਛੱਡ ਦਾ ਦੇਖੋ ਅੱਜ ਕੱਲ੍ਹ ਜ਼ਿਆਦਾ ਤਮਾਚਾ ਵੇਖਦੇ ਨੇ, ਕਹਿੰਦੇ ਤੂੰ ਮਤਲਬ ਕਿ, ਉਹ ਉਹਨੂੰ ਤੇ ਉਹ ਅਸਰ ਸੀ ਨਾ। ਉਹ ਕੁੜੀ ਦਵਾਈ ਖਵਾਉਂਦੀ ਪਈ ਸੀ। ਤੇ ਅਕਸਰ ਤੇ ਉਹਨੂੰ ਉਹਦਾ ਕੀ ਤੇ ਕਿਸੇ ਨੇ ਸੋਚਿਆ ਕਿ, ਸ਼ਾਇਦ ਇਹਦੇ ਘਰ ਤੀਜਾ ਬੱਚਾ ਹੋਣ ਲੱਗਿਆ। ਤੇ ਤਾ ਅਸੀਂ ਡਰ ਗੇ। ਤੇ ਕਿਸ ਨੇ ਉਹਨੂੰ ਕਹਿ ਦਿੱਤਾ ਕਿ, ਤੂੰ ਬੜੀ ਸੇਵਾ ਕਰਦਾ ਪਿਆ ਆਪਣੀ ਵੋਟੀ ਦੀ
ਅੱਛਾ
ਤੇ ਤੂੰ ਬੜੀ ਸੇਵਾ ਕਰਦਾ ਪਿਆ ਹੈ। ਤੇ ਦੇਖੀ ਰੱਬ ਨੇ ਤੈਨੂੰ, ਹੁਣ ਵੀ ਕੁੜੀਆਂ ਹੀ ਦੇਣੀਆਂ। ਦੇਖੋ ਜੀ। ਉਹ ਬੰਦੇ ਦੀ ਐਏ ਡੀ ਬੁੱਧੀ ਮਾਰੀ ਗਈ। ਉਹ ਗੱਲ ਨੂੰ ਸੁਣ ਕੇ ਐ ਏ ਡੀ ਜ਼ਬਰਦਸਤ ਬੁੱਧੀ ਮਾਰੀ ਉਹਨੇ ਆਪਣੀ, ਮਤਲਬ ਕਿ ਤ ਨਾ ਤੇ ਉਹ ਘਰ ਰੋਟੀ ਕਮਾਦਾਂ ਆਪਣੀ। ਰੋਟੀ ਵੀ ਉਹਨੇ ਬਾਹਰੋਂ ਖਾਣੀ ਚਾਲੂ ਕਰਰ ਹੁਣ ਜਿਹੜਾ ਬੰਦਾ ਦਵਾਈ ਖਾਦਾ ਪਿਆ ਸੀ। ਇਕ ਤਾਂ ਦੀ ਉਹਦੀ ਰੋਟੀ ਨੀ ਟੁੱਟ ਗਈ।
ਬਿਲਕੁਲ ਜੀ ਬਿਲਕੁਲ, ਜਨਰਲ ਪਾਉਣੇ।
ਹਾਂਜੀ ਤੇ ਫੇਰ ਉਹਨੇ ਰੋਟੀ ਜਦੋਂ ਬਾਹਰੋਂ ਖਾਣੇ। ਚਾਲੂ ਕੀਤੇ ਨਾ ਕੁੜੀ ਨੂੰ ਮੈਂ ਕੀ ਕਹਿੰਦੀ ਭੈਣ ਜੀ ਮੈਂ ਆਪਣੀ ਅੱਖੀਂ ਵੇਖਦੀ ਹੁੰਦੀ ਸੀ। ਤੇ ਮੈਨੂੰ ਨਾ ਰੋਣਾ ਆ ਜਾਂਦਾ ਸੀ। ਛੇਵਾਂ ਮਹੀਨਾ ਲੱਗਾ। ਦੱਸ ਉਹਨੂੰ
ਹਾਂਜੀ
ਤੇ ਜੀ ਉਹਦੇ ਢਿੰਡ ਚ ਲੱਤ ਤਾਂ ਉਹਦੀ ਪਿੱਠ ਵਿੱਚ ਲੱਤਾਂ, ਉਹਨੂੰ ਘਰੋਂ ਬਾਹਰ ਕੜ ਦੇਣਾ। ਤੂੰ ਜਾ ਆਪਣੇ ਮਾਂ ਪਿਓ ਕੋਲ। ਤੂੰ ਜਾ ਆਪਣੇ ਭਰਾਵਾਂ ਕੋਲ। ਉੱਥੇ ਬੱਚਾ ਪੈਦਾ ਕਰ, ਮੈਨੂੰ ਨੀ ਪਤਾ। ਤੂੰ ਜੋ ਮਰਜ਼ੀ ਕਰ, ਉਹ ਕੁੜੀ ਨਾ ਇੰਨੀ ਸਹੀ ਕੁੜੀ ਸੀ। ਬਈ ਉਹਦੇ ਨਾ ਮੰਮੀ ਪਾਪਾ ਨੀ ਸੀ ਹੈਗੇ। ਹਾਂ ਤੇ ਉਹ ਨਾ ਉਨੂੰ ਕੁੜੀ ਨੂੰ ਮੈਂ ਕਈ ਵਾਰੀ ਕਿਆ। ਮੈਂ ਕਿਹਾ ਜਾ ਤੂੰ ਆਪਣੇ ਭਰਾਵਾ ਕੋਲ ਕਹਿੰਦੀ ਦੱਸੋ ਦੀਦੀ ਮੈਂ ਕਿੱਦਾ ਜਾਵਾ। ਮੇਰੇ ਭਰਾ ਭਰਜਾਈਆਂ ਨੇ ਤੇ ਆਪ ਛੋਟੇ- ਛੋਟੇ ਬੱਚੇ ਨੇ, ਤੇ ਇੱਕ- ਇੱਕ ਉਹ ਕਮਰੇ ਚ ਰਹਿੰਦੇ ਨੇ ਸਭ ਦੇ ਛੋਟੇ-ਛੋਟੇ ਕਮਰੇ ਨੇ ਤੇ ਮੈਂ ਜਾ ਕੇ ਮਤ ਲ ਮੈਂ ਚੱਲ ਤੇ ਜਾ। ਮੇਰੀਆਂ ਅੱਗੋਂ ਦੋ ਕੁੜੀਆਂ ਵੀ ਹੈ ਮੈਂ ਕਿੱਥੇ ਲੈ ਕੇ ਉਹਨਾਂ ਨੂੰ ਜਾਵਾਂਗੀ। ਤੇ ਮੈਂ ਨਓ ਮਈ ਆਪਣੇ ਭਰਾਵਾਂ ਦੇ ਸਾਹਮਣੇ ਐੱਸ ਹਾਲਤ ਚ ਜਾਵਾਗੀ। ਤਾ ਮੈਨੂੰ ਸ਼ਰਮ ਨੀ ਆਏਗੀ।
ਹਾਂਜੀ ਜੀ ਜੀ ਬਿਲਕੁਲ ਸਹੀ ਗੱਲ ਐ ਬਈ ਸ਼ਰਾਬ ਪੀਣ ਮਤ ਨੂੰ ਐਵੇਂ ਨੀ ਪਤਾ ਲੱਗਦਾ ਕਿ ਇੰਨਾ ਸਾਡੀ ਸਿਹਤ ਵੀ ਖ਼ਰਾਬ ਹੋ ਰਹੀ ਹੈ ਫਿਰ ਦੂਜਾ ਸਾਡਾ ਪਰਿਵਾਰ ਖ਼ਰਾਬ ਹੋ ਰਿਹਾ। ਬਿਲਕੁਲ ਜੀ ਸ਼ਰਾਬ ਦਾ ਨਸ਼ਾ ਬਿਲਕੁਲ
ਸੁਣੋ ਉਹਨੇ ਸ਼ਰਾਬ ਪੀਣੀ ਚਾਲੂ ਕਰ ਤੀ। ਉਹ ਕੁੜੀ ਨੇ ਔਖੇ ਸੌਖੇ ਕਰਕੇ ਦੋ ਮਹੀਨੇ ਤਿੰਨ ਉੱਥੇ ਉਹ ਕੁੜੀ ਦੀ ਭਰਜਾਈ ਦਾ ਭਰਾ ਰਹਿੰਦਾ ਸੀ ਉਹਦੇ ਕੋਲ ਜਾਂਦੀ ਸੀ। ਮਤਲਬ ਕਿ ਜਦੋਂ ਉਹਨੂੰ ਜਾਦਾ ਦੁਖੀ ਕਰਦਾ ਹੁੰਦਾ ਸੀ ਨਾ ਤਾਂ ਉਹਦੇ ਕੋ ਚੱਲ ਜਾਂਦੀ ਸੀ। ਭਾਜੀ ਮੈਨੂੰ ਬਚਾ ਲੋ ਭਾਜੀ ਮੈਨੂੰ ਅੱਛਾ ਫਿਰ ਉਹ ਦੀ ਜਿਹੜੀ ਭਰਜਾਈ ਦਾ ਭਰਾ ਸੀ ਉਹਨੇ ਦੋ ਵਾਰੀ ਅਲਟਰਾਸਾਊਂਡ ਕਰਵਾ ਕਿ ਬਈ ਅੰਦਰ ਜਿਹੜਾ ਉਹਦਾ ਬੇਬੀ ਏ ਜੋ ਵੀ ਬੱਚਾ ਹੈ ਠੀਕ ਠਾਕ ਏ। ਹਾ ਫਿਰ ਠੀਕ ਜੀ ਅੱਛਾ ਜੀ ਫਿਰ ਜੀ ਜਦੋਂ ਉਹਦਾ ਟਾਈਮ ਪੂਰਾ ਆ ਗਿਆ ਤੇ ਗਲੀ ਗੁਆਂਢ ਆਲੇ ਜੀ ਉਹਨੂੰ ਲੈ ਕੇ ਗਏ। ਹੋਸਪਿਟਲ।
ਹਜੀ ਹਾਂਜੀ।
ਤੇ ਹੋਸਪਿਟਲ ਲੈ ਕੇ ਗਏ ਤਾਂ ਡਾਕਟਰਾਂ ਨੇ ਕਿਹਾ ਹੀ ਐ ਮੈਂਨੂੰ ਕਿਹਾ ਕੁੜੀ ਦੇ ਨਾਲ ਕੌਨ ਏ ਏਦੇ ਵਿੱਚ ਤੇ ਮੈਨੂੰ ਲੱਗਦਾ ਖੂਨ ਵੀ ਨਹੀ ਪੂਰਾ ਹੈਗਾ। ਬਈ ਚਿੱਟੀ ਪੂਣੀ ਕੁੜੀ ਹੈਗੀ ਹੈ ਤੇ ਮੈਨੂੰ ਸਾਨੂੰ ਨੀ ਲੱਗਦਾ ਵੀ ਅਸੀ ਇਦਾ ਰਿਸਕ ਨੀ ਲੈ ਸਕਦੇ। ਉਹਨਾਂ ਨੇ ਵਿਚਾਰੇ ਆਂਢ ਗੁਆਂਢੀਆਂ ਨੇ ਕਿਸੀ ਵੀ ਜਿੱਦਾ ਵੀ ਹੁੰਦਾ ਨਾ ਕਰ ਦੋ ਇਸ ਟਾਈਮ ਤੇ ਸਮਝ ਲੋਓ ਆਦਮੀ ਹੈ ਹੀ ਨੀ। ਉਹਨੇ ਵਿਚਾਰੀ ਨੇ ਆਪਣੇ ਮੂੰਹੋ ਵੀ ਕਹ ਤਾ। ਕੀ ਮੈਨੂੰ ਤੁਸੀ ਅਨਾਥ ਸਮਝ ਲੋ ਕੁਛ ਵੀ ਸਮਝ ਲੋ। ਹਾਂਜੀ ਤੇ ਤੇਰੇ ਜੀ ਸਿਰਫ ਉਹ ਜਿਹੜੇ ਦੋ ਗੁਆਂਢ ਜਨਾਨੀਆ ਨੇ। ਤੇ ਉਹਨਾਂ ਨੇ ਵਿਚਾਰੀਆਂ ਨੇ ਸਾਇਨ ਸੂਈਨ ਕੀਤੇ।
ਤੇ ਜਿਸਲੇ ਸੀ ਉਸਲੇ ਡਾ ਹੋ ਗਿਆ ਸਾਰੇ ਰਿਸ਼ਤੇਦਾਰ ਜਾਗ ਗੇ। ਜੇਠ ਵੀ ਆ ਗਿਆ, ਜਠਾਣੀ ਵੀ ਆ ਗਈ, ਘਰਆਲਾ ਵੀ ਆ ਗਿਆ।
ਹਾਂ ਜ ਜੀ ਨਸ਼ੇ ਜੀ
ਹਾਂਜੀ ਨਈਂ-ਨਈਂ ਫਿਰ ਡਾਕਟਰ ਨੇ ਕਿਹਾ ਡਾ ਟਰ ਕਿਹਾ ਹੁਣ ਤੁਸੀਂ ਕਿੱਥੋਂ ਆ ਗਏ ਹੋ, ਤੁਹਾਡੀ ਤੇ ਮਤਲਬ ਕਿ ਜਨਾਨੀ ਨੇ ਕਿਹਾ ਸੀ ਕਿ ਮੇਰਾ ਤੇ
ਇੱਕ ਨਸ਼ੇ ਕਰਾ ਵਾਲ ਵਿਅਕਤੀ ਨੂੰ ਪਤਾ ਹੀ ਨੀ ਕਿ ਸਾ
ਹਾਂ ਉਹਨੂੰ ਇੰਨਾ ਨਸ਼ਾ ਕੀਤਾ ਹੋਇਆ ਸੀ ਕਿ ਉਹਨੂੰ ਇਹਹੀ ਨੀ ਪਤਾ ਕਿ ਮੇਰੀ ਜਨਾਨੀ ਇੱਕ ਹੋਸਪਿਟਲ ਗਈ ਸ਼ਹਿਰ ਤੋਂ ਬਾਹਰ ਗਈ ਏ। ਉਹ ਕਿਸ ਹਾਲਤ ਚ ਹੋਏਗੀ ਜ ਚ ਨਹੀਂ ਚਾਹੇ ਉਹ ਸਰਕਾਰੀ ਹੋਸਪਿਟਲ ਸੀ ਓਥੇ ਇੱਕ ਰੁਪਈਆ ਨੀ ਸੀ ਲੱਗਣਾ। ਇੰਨ ਇਹ ਸੀ ਜਿਹੜਾ ਲੈ ਕੇ ਗਿਆ ਗੱਡੀ ਕਰਕੇ ਲੈ ਕੇ ਗਿਆ ਆਖਰ ਉਹ ਵੀ ਤਾਂ ਕੋਈ ਇਨਸਾਨ ਹੀ ਸੀ ਨਾ ਚਾਹੇ ਸ਼ਰਾਬ ਨੇ ਇਨਸਾਨੀਅਤ ਨੂੰ ਹੀ ਖਤਮ ਕਰ ਦਿੱਤਾ ਬੀ ਜਿੰਦੇ ਨਾਲ ਤੁ ਚਾਰ ਤੇ ਫੇਰੇ ਲਿਤੇੇ ਦੇ ਆ। ਕਿਆ ਉਹ ਤੇਰੀ ਕੁਛ ਨੀ ਲਗਦੀ ਉਹ ਜ਼ਿੰਦਗੀ ਮੌਤ ਨਾਲ ਲੜ ਕੇ ਤੇਰੇ ਬੱਚੇ ਨੂੰ ਪੈਦਾ ਕਰੇਗੀ। ਤਾਂ ਤੂੰ ਸ਼ਰਾਬ ਪੀ ਕੇ ਇੰਨਾ ਜ਼ਿਆਦਾ ਅੰਨਾ ਹੋ ਗਿਆ, ਵੀ ਤੈਨੂੰ ਕੁਛ ਸਮਝ ਹੀ ਨਹੀਂ ਲੱਗਦੀ। ਕੀ ਦੁਨੀਆਂ ਕੀ ਹੈ, ਕੀ ਨਹੀਂ।
ਹਾਂਜੀ ਮੈਂ ਕਹਿ ਤਾ ਰਹੀ ਹਾਂ, ਤੁਹਾਨੂੰ ਉਹਨਾਂ ਦਾ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਨਸ਼ਕ ਬਿਲਕੁਲ ਪਤਾ ਨੀ ਲੱਗਦਾ। ਜੀ ਕੀ ਸਾਡੀ ਇੱਕ ਤੇ ਗਰੀਬੀ ਵੀ ਆ ਜਾਂਦੀ ਹੈ, ਜੀ ਸ਼ਰਾਬ ਬੱਚੇ ਸਾਰਾ ਪੈਸਾ ਉਡਾ ਦਿੰਦੇ ਨੇ,
ਮਤਲਬ ਕਿ ਇੱਕ ਬੰਦਾ ਕਮਾਨ ਵਾਲਾ ਕਮਾਨ ਬੰਦਾ ਹੈ। ਪੰਜ ਸੌ ਰੁਪਇਆ ਵੀ ਮੰਨ ਲਓ ਉਹ ਦਿਹਾੜੀ ਕਮਾਉਂਦਾ ਪਿਆ, ਤੇ ਉਹਨੇ ਪੂਰਾ ਹਫ਼ਤਾ ਨਹੀਂ ਕਮਾਇਆ ਤੈਨੂੰ ਖਾਣਾ। ਕਹਿੰਦੇ ਉਹਨੂੰ ਕਰਨਾ ਕਹਿੰਦੀ ਆ ਮਤਲਬ ਇੱਕ ਜਿੱਦ ਵਿੱਚ ਪੀਣੀ ਸੀ, ਤੂੰ ਮੈਨੂੰ ਇੰਝ ਪਿਆ। ਇਸ ਕਰਕੇ ਮੈਂ ਤਾਂ ਸ਼ਰਾਬ ਹੀ ਪੀਵਾਂਗਾ। ਤਾਂ ਉਸ ਚੀਜ਼ ਦਾ ਮਸਲਾ ਹੱਲ ਨੀ ਹੁੰਦਾ।
ਹਾਂਜੀ ਜੀ, ਘਰ ਵਿੱਚ ਦੱਖ ਲੜਾਈ ਝਗੜੇ, ਕਈ ਤਰ੍ਹਾਂ ਦੀ ਹੋ ਜਾਂਦੀ ਹੈ, ਜੀ ਦਿੱਕਤਾਂ ਨਸ਼ੇ ਜਿਹਨਾਂ
ਬਹੁਤ ਮਤਲਬ ਕਿ, ਇਹਨੂੰ ਸਲੂਟ ਵੀ ਕਿੰਨਾ ਛੋਟੀ ਗੱਲ ਹੋਏਗੀ। ਜੋ ਭਲੇ ਮਾਨਸ ਮਾਵਾ, ਉਹ ਮੈਂ ਇੱਕੋ ਗੱਲ ਕਹਿਹੇਗੀ। ਮੈਂ ਆਪਣੀ ਮਾਂ ਪਿਓ ਦੇ ਮਰੇ ਹੋਏ, ਮਾਂ ਪਿਓ ਨੂੰ ਅੱਟੇ ਨਹੀਂ ਲਾਉਣੇ, ਮੈਂ ਉਹਨਾਂ ਨੂੰ ਕੁਛ ਨੀ ਕਰਨਾ, ਮੈਂ ਉਹਨਾਂ ਦੀ ਇੱਜਤ ਦੇ ਦਾਗ ਨੀ ਲਾਣਾ। ਬਸ ਮੈਂ ਕਹਿੰਦੀ ਹਾ, ਉਹ ਮਤਲਬ ਸ਼ਰਾਬੀ ਨੂੰ ਵੀ ਉਹਨੇ ਕੱਜ ਕੇ ਰੱਖਿਆ ਹੈ।
ਕੁੜੀਆਂ ਜੀ, ਆਪਣੇ ਮਾਂ ਪਿਓ ਦੀ ਇੱਜਤ ਚ ਹੀ ਰਹਿ ਜਾਂਦੀਆਂ ਜੀ।
ਹਾਂ ਵੱਲ ਕੀ ਉਹਦਾ ਗੇਟ ਤੇ ਕੋ ਕਹਿੰਦਾ ਹੈ, ਮਤਲਬ ਕਿ ਜੇ ਤੇਰੇ ਤੇ ਹੱਥ ਚੁੱਕਦਾ ਨਾ ਤੂੰ ਅੱਗੋਂ ਹੱਥ ਚੁੱਕ ਦੇ, ਉਹ ਕਹਿੰਦੀ ਮੈਂ ਇਹਦੇ ਹੱਥ ਚ, ਕੱਲ ਨੂੰ ਇਹਨੂੰ ਕੁੱਛ ਹੋ ਗਿਆ, ਤੇ ਮੇਰਾ ਨਾਮ ਲਾ ਦੇਣਗੇ, ਕਿ ਤੂੰ ਤੁਹਾਡੇ ਭਰਾ ਨੂੰ ਐਂਦੇ ਤੇ ਉਹ ਕਰ ਦਿੱਤਾ, ਇਹ ਕਰ ਦਿੱਤਾ।
ਹਾਂਜੀ,
ਉਹ ਤਾਂ ਵਿਚਾਰੀ ਦੋਨਾਂ ਪਾਸੇ ਫਸੇ ਆ,
ਕਰਨ ਵਾਲਾ ਬਚਣਾ ਚਾਹੀ ਨਸ਼ੇ ਤੋਂ ਬਚੇ ਤੇ ਉਹ ਸੰਗਤ ਛੱਡ ਸਕਦਾ ਜੀ, ਜਿਸ ਤੁੂੰ ਨਸ਼ਾ ਕਰਾਉਂਦੇ ਨੇ ਜਾਂ ਸ਼ਰਾਬ
ਦੇਖੋ ਹੁਣ ਜਿਹੜਾ ਸ਼ਰਾਬ ਵੇਚਦਾ ਪਿਆ ਨਾ, ਉਹ ਤੇ ਉਹਨੂੰ ਫੀ ਵੀ ਦਿੰਦਾ ਪਿਆ। ਫੀ ਨੀ ਮਤਲਬ ਕੀ, ਉਹਨੂੰ ਕਹਿੰਦਾ ਤੂੰ ਕੱਲ ਪੈਸੇ ਦੇ ਜਾਂ, ਜਦੋਂ ਤੂੰ ਕੰਮ ਲੱਗੇਗਾ, ਉਹ ਦੀ ਪਰ ਗਲਤ ਗੱਲ ਆ। ਪਰਤਾ ਕਹਿੰਦੀ ਮੈਂ ਦੇਖੋ, ਮੈਂ ਖੁਦ ਦਿੱਤੀਿਆਂ ਗੱਲ, ਮੈਂ ਇੱਕ ਸ਼ਰਾਬੀ ਦੇਖਿਆ ਸੀ, ਮਤਲਬ ਮੈਂ ਆਪਣੀ ਵਿਆਹ ਤੋਂ ਪਹਿਲਾਂ ਵੀ ਗੱਲ ਦਸਦੀ ਆ, ਮਤਲਬ ਕਿ ਉਹਦੀ ਕੁੜੀ ਬਹੁਤ ਦੂਰੋਂ ਆਈ ਉਸ ਟਾਈਮ ਤੇ ਕੋਈ ਈ ਰਿਕਸ਼ਾ ਨਹੀਂ ਚੱਲਦਾ, ਕੁਛ ਨੀ ਚੱਲਦਾ ਈ ਰਿਕਸ਼ੇ ਹੁੰਦੇ ਸੀ ਨਾ। ਜਿਹੜੇ ਬੰਦੇ ਕਲੇ ਪੈਰਾਂ ਹਨਾ, ਸਾਈਕਲ ਵਰਗਾ ਦੀ, ਉਹ ਕੁੜੀ ਮਤਲਬ ਪਾਰ ਗਰਮੀ ਜੂਨ ਦੇ ਵਿੱਚ ਆਪਣੇ ਘਰ ਰਾਹੀਂ ਛੁੱਟੀਆਂ ਕੱਟਣ ਆਪਣੇ ਬੱਚੇ ਲੈ ਕੇ, ਤੇ ਉਹਦੇ ਪਾਪੇ ਨੇ ਸ਼ਰਾਬ ਪੀਤੀ ਦੀ ਸੀ, ਮੈਂ ਕਹਿੰਦੀ ਮੈਨੂੰ ਉਹ ਸੀਨ ਮਤਲਬ। ਘੱਟੋ-ਘੱਟ ਇਸ ਗੱਲ ਨੂੰ ਤੀਹ ਸਾਲ ਤੇ ਹੋ ਗਏ। ਲੇਕਿਨ ਉਹ ਸੀਨ ਮੇਰੀਆਂ ਅੱਖਾ ਅੱਗੋ, ਅੱਜ ਤੱਕ ਨਹੀਂ ਨਿਕਲਿਆ। ਮੁੰਡੇ ਪਿਓ ਦੇ ਪਿਓ ਨੇ ਓਹਨੂੰ ਓਥੇ ਨਾਪ ਤਾਂ। ਪੂਰੀ ਸ਼ਰਾਬ ਪੀਤੀ ਦੀ ਸੀ, ਇਹਨੂੰ ਕਹਿੰਦਾ ਤੂੰ ਕੀ ਕਰਨ ਆਈ ਇੱਥੇ ਚੱਲ ਭੱਜਾ ਇੱਥੋਂ। ਉਹਦਾ ਘਰ ਵਾਲਾ ਨਾਲ ਸੀ, ਫਿਰ ਉਹ ਕੀ ਕਰਦੀ ਹਾਂਜੀ, ਤਾਂ ਉਹ ਨਾ ਮਤਲਬ ਵੀ ਉਹ ਸੀ ਰੱਖੀਏ ਚ ਮਤਲਬ ਉਹਨੇ ਪੈਸੇ ਵੀ ਨਹੀਂ ਦਿੱਤੇ ਸੀ ਰੱਖੀ ਵਾਲੇ ਨੂੰ। ਤਾਂ ਉਸਂ ਰੱਸਤੇ ਚੋ ਉਹ ਵਾਪਸ। ਤਾਂ ਮੇਰਾ ਤਾਂ ਮਨ ਨੂੰ ਬਹੋਤ। ਜ਼ਿਆਦਾ ਖ਼ਰਾਬ ਲੱਗਿਆ ਤਾਂ ਮੈਂ ਅੰਦਰ ਜਾ ਕੇ ਆਪਨੀ ਮੰਮੀ ਨੂੰ ਕਆ ਮੰਮੀ। ਕਿ ਮੈਨੂੰ ਚਾਹੇ ਕਿਸੇ ਰਿਕਸ਼ੇ ਵਾਲੇ ਨਾਲ ਵਿਆਹ ਦੀ ਕਿਸੇ ਗਰੀਬ ਨਾਲ ਵਿਆਹ ਦੀ। ਲੇਕਿਨ ਮੈਨੂੰ ਇੱਕੋ ਗੱਲ ਮੈਂ ਬਾਬਾ ਜੀ ਨੂੰ ਵੀ ਕਹਿੰਦੀ ਹਾਂ। ਮੈਨੂੰ ਕਿਥ ਸ਼ਰਾਬੀ ਨਾਲ ਨਾ ਟਕਰਾਈ
ਹਾਂਜੀ ਜੀ ਸਾਡੇ ਘਰ ਵੀ ਕੋਈ ਨੀ ਸ਼ਰਾ ਪਿੰਦਾ ਜੀ ਅਸੀਂ ਸੋਚਦੇ ਹਾਂ ਅਸੀਂ ਸਾਡੇ ਤੰਦਰੁਸਤ ਜੀਵਨ ਏ
ਮੈਂ ਖੋਦ ਕੇਨੀ ਆ ਜੀ ਸ਼ਰਾਬ ਵਿੱਚ ਪਿਆ ਕੀ ਏ। ਇੱਕ ਪਾਨੀ ਏ ਉਹਦੇ ਚ ਪਤਾ ਨੀ ਕੀ-ਕੀ। ਚਾਹ ਏ ਮਤਲਬ ਸਮਝਝ ਨਹੀਂ ਲੱਗਦੀ।
ਇੱਕ ਪਾਨੀ ਵਿੱਚ ਕਿ ਨਸ਼ਾ ਹ।
ਹੈਲੋ-ਹੈਲੋ ਹਾਂਜੀ ਚਲੋ ਹਾਂ ਮੈਂ। ਕਰਾਂਗੀ ਤੁਸੀਂ ਮੈਨੂੰ ਦੱਸੇਨਾ ਤੇ ਮੈਂ ਤੁਹਾਨੂੰ ਕਰਾਂਗੀ ਫੋਨ।
ਉਹੀ ਏ ਉਹਨਾਂ ਨੂੰ ਦਾਲ ਚ ਪਾ ਕੇ ਚੋਰੀ ਦੇ ਸਕਦੇ ਹੋ। ਮਤਲਬ ਉਹ ਸਾਹਮਣੇ ਦਵੋ ਗੇ ਤਾਂ ਕੁਛ ਨੀ ਹੈ ਉਹਨਾਂ ਦਾ ਤਾ।
ਠੀਕ ਐ ਜੀ।